ਹੈਲੋ ਸਾਸ੍ਰੀਕਾਲ ਹਰਮੀਤ ਜੀ। ਹੋਰ ਸੁਣਾਓ, ਕੀ ਕਰੀ ਜਾਂਨੇ?
ਕੁਛ ਨੀ ਬਸ ਹੁਣੇ ਬੈਠੇ ਸੀ ਫਰੀ ਹੋ ਕੇ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਦੀ ਹਾਂ।
ਓਕੇ-ਓਕੇ ਠੀਕ ਏ, ਠੀਕ ਏ ਜੀ। ਤੁਹਾਡੇ ਕਿੱਦਾਂ ਅੰਮ੍ਰਿਤਸਰ ਵੈਦਰ ਅੱਜ?
ਹਾਂਜੀ ਅੱਜ ਮੌਸਮ ਵਧੀਆ ਬੌਤ, ਅੱਜ ਬਾਰਿਸ਼ ਹੋਈ ਸੀ ਸਵੇਰੇ। ਤੇ ਹੁਣ ਮਲਬ ਠੰਡਾ ਆਜ ਠੀਕ ਏ, ਨਈਂ ਤੇ ਬੌਤ ਗਰਮੀ ਸੀ। ਹਾਂਜੀ-ਹਾਂਜੀ! ਤੁਹਾਡਾ ਕਿਤੇ
ਸਾਡੇ ਬਸ ਸੜਕ ਥੋੜ੍ਹੇ ਧੁੰਦਲਾ-ਧੁੰਦਲਾ ਰਿਐ। ਹੂੰ, ਹਾਂਜੀ-ਹਾਂਜੀ! ਹੋਰ ਖਾਣਾ ਪੀਣਾ ਹੋ ਗਿਆ ਲੰਚ?
ਹਾਂਜੀ-ਹਾਂਜੀ, ਨਈ ਲੰਚ ਨੀ ਹੋਇਆ ਹਜੇ। ਲੰਚ ਕਰਨਾ ਹਜੇ, ਹਾਂਜੀ ਹੋਨੇ ਥੋੜੀ ਦੇਰ ਹੋ ਗੀ, ਚਾ ਪੀਤੀ ਸੀ ਪੈਲੇ ਤੇ ਤਦ ਕਰਕੇ ਥੋੜਾ ਲੇਟ ਹੋ ਗਿਆ।
ਓਕੇ, ਠੀਕ ਐ। ਠੀਕ ਐ-ਠੀਕ ਐ ਠੀਕ। ਹੋਰ ਘਰੇ ਸਭ ਠੀਕ ਠਾਕ ਨੇ?
ਹਾਂਜੀ-ਹਾਂਜੀ ਵਧੀਆ, ਤੁਸੀਂ ਸੁਣਾਓ?
ਸਲੈ ਓਕੇ ਜੀ, ਹੋਰ। ਤੁਸੀਂ ਮੈਰਿਡ? ਅੱਛਾ ਫੇਰ ਤੇ ਜਾਦਾ ਈ ਕੰਮ ਪੈਂਦੇ ਹੋ ਣੇ ਤੁਹਾਨੂੰ ਵੀ।
ਜ਼ਿਆਦਾ ਹੁਣੇ ਮੈਂ ਬੋਲਦੀ ਵੀ, ਹੁਣੇ ਫਰੀ ਹੋਈ ਛੋਟੂ ਏ ਨਾ ਮੇਰਾ। ਤੇ ਬੌਤ ਤੰਗ ਕਰਦਾ ਛੁੱਟੀਆਂ ਪਈ ਦੀਆਂ ਤੇ ਬਹੁਤ ਓਨਾ ਨੇ ਤੰਗ ਕੀਤਾ ਹੋਯਾ।
ਅੱਛਾ ਜੀ।
ਦੋ ਮਿੰਨਟ ਨੀ ਟਿੱਕ ਕੇ ਬੈਦਾ, ਪੈਲੇ ਪਾਣੀ ਗਿਰਾ ਦੇਗਾ, ਚਿੱਕੜ ਕਰ ਦੇਗਾ ਫ਼ਿਰ ਕੁਛ ਨਾ ਕੁਛ ਫੇਰ ਓ ਆ ਜਾਂਦੈ। ਓ ਦੇ ਦੋ, ਐ ਦੇ ਦੋ, ਟੋਏ ਦੇ ਦੋ, ਦਿਮਾਗ ਖਾਦਾ ਹੋਇਆ ਬਸ।
ਠੀਕ ਏ ਜੀ, ਹਾਂਜੀ ਇੰਡੇਨ।
ਦੇ ਤੂੰ ਜਾ ਸਕੂਲ, ਹੈਲੋ। ਹੈਲੋ।
ਨਾਈਨ ਵਨ ਏ ਪ੍ਰੋਸੈਸਟ ਹੁੰਦੀ ਐ। ਇੰਡੀਅਨ ਈ, ਨਾਈਨ ਵਨ। ਨਾਈਨ ਫੋਰ ਨਾਈਨ ਸਿਕਸ ਸੋਰੀ। ਨਾਈਨ ਵਨ ਨਾਈਨ ਸਿਕਸ, ਭਾਈਜੀ ਢਕਣ ਦੇ ਦੇਓ ਏਦਾਂ। ਨਾਈਨ ਵਨ ਨਾਈਨ ਸਿਕਸ ਫੋਰ ਟੂ, ਜੀ। ਹਾਂਜੀ, ਇੱਕ ਮਿੰਟ, ਅ ਹਾਂਜੀ ਹਾਂਜੀ, ਬਾਕੀ ਵੈਸੇ ਤਕਨ ਦਿੰਨੇ ਆ ਬਾਕੀ ਹੋਰ ਸੁਣਾਓ ਹਰਪ੍ਰੀਤ ਜੀ ਬੀਬੀ ਕਿੰਨਾ ਅ ਦੇਰ ਦੈ?
ਹਾਂਜੀ ਅ ਚਾਰ ਸਾਲ ਦਾ।
ਅੱਛਾ-ਅੱਛਾ ਫੇਰ ਤਾਂ ਜਾਦਾ ਤੰਗ ਕਰਦਾ
ਬੋ ਜਾਦਾ ਤੁਹਾਡੇ ਬੱਚੇ
ਮੇਰੇ ਬੱਚੇ ਇੱਕ ਕੋਲਜ ਚ ਗਰਲ ਐ ਤੇ ਇੱਕ ਸ ਟ ਇਲੈਵੰਥ ਚ।
ਤਾਂ ਤੁਹਾਡੇ ਤਾਂ ਵੱਡੇ ਆ ਨਾ ਤੁਹਾਡੇ
ਹਾਂਜੀ-ਹਾਂਜੀ ਪਰ ਬੱਚੇ ਤੇ ਬੱਚੇ ਈ ਐ ਤੰਗ ਤੇ ਕਰਦੇ ਚਾਹੇ ਵੱ ਡੇ ਹੋਣ ਚਾਹੇ ਛੋਟੇ ਹੋਣ ਲਕਸ਼ ਹਾਂਜੀ-ਹਾਂਜੀ।
ਕੈਂਦੇ ਨੇ ਸਾਰੇ ਕੀ ਵੱਡੇ ਹੋ ਗਏ ਤੰਗ ਨੀ ਕਰਦੇ ਵੱਡੇ ਹੋ
ਸਗੋਂ ਜਾਦਾ ਕਰਦੇ ਬਿਲਕੁੱਲ-ਬਿਲਕੁੱਲ ਸਈ ਗੱਲ ਐ।
ਸਾਰੇ ਕੈਂਦੇ ਨੇ ਬਸ ਥੋੜ੍ਹੀ ਦੇਰ ਦੀ ਗੱਲ ਐ ਥੋੜ੍ਹੀ ਦੇਰ ਦੀ ਗੱਲ ਏ ਨੀ ਪਤਾ ਥੋੜੀ ਦੇਰ ਨੂੰ ਜਦੋਂ ਤੱਕ ਵੱਡੇ ਹੋ ਜਦੋਂ ਔਂਦੇ ਜਾਂਦੇ ਆ ਅਪਣਾ ਆਪ ਨੂੰ ਸੰਭਾਲ ਲੈਂਦੇ ਤ ਤੱਕ।
ਹਾਂ ਬਿਲਕੁਲ ਪਰ ਏ ਨਾ ਵੱਡੇ ਹੋ ਕੇ ਥੋੜ੍ਹਾ ਰਿਲੈਕਸ ਹੋ ਜਾਂਦਾ ਰੋਟੀ ਪਾਣੀ ਦਾ ਵੀ ਚਲੋ ਬਣਾ ਕੇ ਰੱਖੀਏ ਚਲੋ ਕਿਤੇ ਇਮੀਡੇਟ ਲਈ ਕਿਤੇ ਜਾਣਾ ਵੀ ਐ ਤਾਂ ਹਾਂ।
ਹੂੰ ਏਨਾਂ ਨੂੰ ਆਪ ਪਿਲਾਣਾ ਪੈਂਦਾ ਦੁੱਧ ਵਗੈਰਾ ਵੀ ਰੋ
ਬੋਤ ਏਹ ਪ੍ਰਿਕਸ਼ ਦੱਸ ਸਾਲ ਦੇ ਤੁਹਾਡੇ ਏਦਾਂ ਈ ਲੰਘਣੇ ਆ।
ਏਵੀ ਕੰਮ ਈ ਹਾਂਜੀ।
ਟਵੈਂਟੀ ਟੈਨ ਆ ਹੈਂ ਟੈਂਨ ਵਾਂ ਟਨ ਵਾਂ। ਹਾਂਜੀ।
ਹੋਰ ਸੁਣਾਓ ਕੀ ਬਣਾ ਲਿਆ।
ਮੈਂ ਅੱਜ ਨਾ ਦਾਲ ਬਣਾਈ ਏ ਮੈਂ ਵੇਂ ਹੁਣੀ ਲੰ ਚ ਨਾਲ-ਨਾਲ ਬਣਾ ਰੀ ਸੀਗੀ।
ਅੱਛਾ।
ਹਾਂਜੀ ਲੰਚ ਦੀ ਚੱਲ ਰੀਐ ਨਾਲ-ਨਾਲ ਤਿਆਰੀ।
ਹੂੰ ਹੋਰ ਕਿਤੇ ਘੁੰਮਣ ਨੀ ਗਏ ਤੁਸੀਂ।
ਘੁੰਮਣ ਨੂੰ ਹਿਮਾਚਲ ਮੇਰੇ ਪਠਾਨਕੋਟ ਐ ਨਾ ਮਾਈਕੇ ਤੇ ਉੱਥੇ ਥੇ ਗਏ ਸੀਗੇ ਬਸ ਓਥੇ ਈ ਹਿਮਾਚਲ ਈ ਹੁੰਦਾ ਏ। ਤੇ ਗਰਮੀਆਂ ਚ ਘੁੰਮਣ ਲਈ ਨਾਲ ਈ ਓਥੇ ਘੁੰਮ ਆਈਦਾ।
ਚਲੋ ਵਧੀਆ।
ਹਾਂਜੀ।
ਹੋਰ ਸੁਣਾਓ?
ਹਾਂਜੀ ਹੋਰ ਘਰੇ ਕੌਣ-ਕੌਣ ਤੁਹਾਡੇ?
ਘਰੇੇ ਮੇ ਮਤਲਬ ਅ ਮੇਰੇ ਸੱ ਸਸੁਰ ਏ, ਅਸੀਂ ਆ ਦੋਨੋ, ਏ ਛੋਟੂ ਐ ਹਾਂ, ਜੇਠ ਜੇਠਾਣੀ ਐ।
ਅੱਛਾ ਜੀ।
ਮੇਰੇ ਬਸ ਹਸਬੈਂਡ ਤੇ ਬੱਚੇ। ਫਾਦਰ ਇਨਲੋ ਮੇਰੇ ਹਾਂਜੀ ਮਦਰ ਇਨ ਲੌ ਐਕਸਪਾਇਰ ਹੋ ਗਏ ਐ।
ਅੱਛਾ।
ਤੇ, ਫਾਦਰ ਈਨ ਲੋ ਮੇਰੇ ਬਾਹਰ ਛੋਟੇ ਫੂਲ, ਗਏ ਹੋਏ ਆ। ਹਾਂਜੀ, ਬਸ ਉਹ ਵੀ ਕਹਿੰਦੇ ਹੀ, ਮੈਂ ਆਇਆ ਨਾ ਯਾ।
ਅੱਛਾ।
ਹੂੰ ਫੇਰ ਏਦਾਂ ਹੁੰਦਾ ਨਾ ਥੋੜ੍ਹਾ ਜਾ, ਉਹਨਾਂ ਦੀ ਮਰਜ਼ੀ ਨਾਲ ਥੋੜਾ ਹੁਣ ਤਾਂ ਆਪਣੀ ਮਰਜ਼ੀ ਨਾਲ ਆਪਾਂ ਕਰ ਲਈਦਾ ਹਨਾ ਟਾਈਮ, ਲੇਟ-ਫੇਟ ਵੀ ਹੋਜੇ, ਪਰ ਜਦੋ ਘਰੇ ਵੱਡੇ ਹੋਣ, ਫਿਰ ਉਹਨਾਂ ਦੇ ਅਕੋਰਡਿੰਗ ਚੱਲਣਾ ਪੈਂਦਾ।
ਹਾਂਜੀ-ਹਾਂਜੀ, ਹਾਂ।
ਉੱਥੇ ਰਖਦੇ।
ਅਸੀ ਆਪ ਹੁਣ ਮੈਂ, ਇਹਨੂੰ ਛੁੱਟੀਆਂ ਨੇ ਛੋਟੂ ਨੂੰ। ਤੇ ਥੋੜਾ ਲੇਟ ਈ ਉੱਠੀਦਾ, ਜਦੋਂ ਇਹਨੇ ਸਕੂਲ ਜਾਣਾ ਸਟਾਰਟ ਹੋ ਜਾਨਾ ਫਿਰ ਜਲਦੀ ਉੱਠਣਾ ਸਟਾਰਟ, ਮਤਲਬ ਸਾਰੇ ਕੰਮ ਫਿਰ ਲੇਟ ਈ ਹੁੰਦੇ ਨੇ, ਜ
ਸਾਰੇ ਕੰਮ ਲੇਟ, ਹੋਰ ਕੀ।
ਜਦ ਸਕੂਲ ਜਾਣਾ, ਫਿਰ ਰੂਟੀਨ ਬਣਜੇਗੀ ਦੁਬਾਰਾ।
ਉਹ, ਹਾਂ, ਬਸ ਫਿਫਥ ਤੋਂ ਸਟਾਰਟ ਐ।
ਹਾਂ, ਨਹੀਂ ਮੇਰੇ ਛੋਟੂ ਦੇ ਤੇ ਫਸਟ ਨੂੰ ਖੁਲ ਜਾਣੇ ਆ।
ਹਾਂਜੀ। ਤੁਸੀਂ ਅਟਾਰੀ ਬੋਰਡਰ ਵਗੈਰਾ ਸਭ ਘੁੰਮੇ ਹੋਨੇ ਆ?
ਹਾਂਜੀ?
ਮੈਂ ਕਿਹਾ, ਤੁਸੀਂ ਅਟਾਰੀ ਬੋਡਰ ਵਗੈਰਾ ਸਭ
ਨਹੀਂ-ਨਹੀਂ, ਓਧਰ ਨੀ ਗਏ ਅਜੇ ਤੱਕ।
ਅੱਛਾ-ਅੱਛਾ ਠੀਕ ਐ।
ਹਾਂਜੀ, ਕਿਉਂਕਿ ਮੇਰੇ ਹਸਬੈਂਡ ਬਾਹਰ ਜੋਬ ਕਰਦੇ ਆ ਨਾ, ਤੇ ਤਦ ਕਰ ਫਿਰ ਮੈਂ ਕੱਲੀ ਜਾਂਦੀ ਨੀ ਕਿ
ਆਹ ਹਾਂ ਇਹ ਤੇ ਹੈ, ਹੇਸਬੈਂਡ ਦੇ ਨਾਲ ਈ ਬੱਚੇ ਨਾਲ ਘੁੰਮ ਹੁੰਦਾ ਏ, ਉਹ ਇਕੱਲੇ ਨੂੰ ਉਹ ਨਾਲ
ਕੱਲੇ ਨੀ ਨਾ ਜਾਣ ਹੁੰਦਾ।
ਹਾਂਜੀ-ਹਾਂਜੀ, ਏ ਤੇ ਹੈ ਬਿਲ ਹਸਬੈਂਡ ਇਥੇ ਵੀ ਹੋਣ ਤਾਂ ਵੀ ਨੀ ਓ, ਓਹਨਾਂ ਕੋਲ ਟਾਇਮ ਈ ਨੀ ਹੁੰਦਾ।
ਓਈ ਨਾ, ਫਿਰ ਤਾਂ ਵੀ ਨੀ ਹੁੰਦਾ, ਏਈ ਗੱਲ ਸਹੀ ਏ ਤੁਹਾਡੀ ਤੇ। ਤਾਂ ਵੀ ਨੀ ਜਾਣ ਹੋਣਾ, ਫਿਰ ਜਿਆਦਾ ਤੋਂ ਜਿਆਦਾ ਅਸੀਂ ਤੇ ਇੱਥੇ ਘੁੰਮ ਆਂਨੇ ਆ ਬਸ, ਹਾਂਜੀ-ਹਾਂਜੀ। ਤੇ ਅੰਮ੍ਰਿਤਸਰ ਚਲੇ ਗਏ, ਇੱਥੇ ਚਲ ਗਏ, ਬਸ ਇਹੀ ਲਾਗੇ-ਲਾਗੇ ਘੁੰਮ ਆਂਉਨੇ ਆ। ਹੋਰ ਸੁਣਾਓ?
ਹੋਰ ਸੁਣਾਓ, ਨਵੀ-ਤਾਜੀ ਕੋਈ?
ਹੋਰ ਵਧੀਆ ਬਸ, ਗਰਮੀ ਬਹੁਤ ਹੋ ਗਈ ਤ ਸੀ, ਇੱਥੇ ਅੱਜ ਮੌਸਮ ਠੀਕ ਏ ਥੋੜਾ। ਤੇ, ਕਲ ਤੇ ਬਹੁਤ ਜ਼ਿਆਦਾ ਗਰਮੀ ਸੀ।
ਹਾਂ, ਰਾਤੀ ਹਲਕੀ ਜੀਆ ਛਿੱਟਾ ਇਕਦਮ ਸ਼ਰਾਟਾ ਆਇਆ ਵਾ ਬਾਰਿਸ਼ ਦਾ।
ਹਾਂਜੀ।
ਤੇ ਬਸ, ਉਸ ਤੋਂ ਬਾਅਦ
ਕਲ ਸ਼ਾਮੀ ਤੇ, ਹਵਾ ਵੀ ਬਹੁਤ ਚੱਲਦੀ ਪਈ ਸੀ।
ਬੌਤ, ਹਾਂਜੀ, ਰਾਤੀ ਮਤਲਬ ਵੈਦਰ ਠੀਕ ਸੀਗਾ।
ਹਾਂ, ਤੇ ਮੌਸਮ ਠੰਡਾ, ਮਤਲਬ ਹਵਾ ਬਹੁਤ ਠੰਡੀ ਸੀ ਬਾਹਰ ਮਨ ਕਰਦਾ ਸੀ, ਬਾਹਰ ਈ ਬਹਿਜੋ।
ਹਾਂਜੀ-ਹਾਂਜੀ।
ਤੇ ਅੱਜ ਸਵੇਰੇ ਵੀ ਠੀਕ ਸੀ, ਵਧੀਆ ਸੀ ਬਾਰਿਸ਼। ਸਵੇਰੇ ਠੰਡਾ ਸੀ, ਹੁਣ ਵੀ ਐਂਝ ਐ। ਬਾਕੀ ਪਤਾ ਨਹੀਂ ਬਾਰਿਸ਼ ਆਏ ਕਿ ਨਹੀਂ ਆਏ ਕੁਛ ਨਹੀਂ ਪਤਾ ਹਜੇ।
ਹਾਂ, ਨਹੀਂ ਇੱਥੇ ਪਈ ਸੀਗੀ ਪਰ ਸਵੇਰੇ ਵੀ ਬੱਦਲ ਬਹੁਤ ਜ਼ਿਆਦਾ ਗਰਜਦਾ ਮਤਲਬ ਗੁੜੂ ਗੁੜੂ ਕਰੀ ਜਾਂਦਾ ਸੀਗਾ।
ਹਾਂਜੀ ਹਾਂਜੀ। ਹਾਂਜੀ ਹਾਂਜੀ, ਉਹੀ ਨਾ ਮੌਸਮ ਦਾ ਹੁਣ ਕੁਛ ਪਤਾ ਨਹੀਂ ਹੈਗਾ। ਕਹਿੰਦੇ ਨੇ ਵੈਸੇ ਦੋ ਦਿਨ ਬਾਰਿਸ਼ ਹੁਣ ਦੇਖੋ, ਬਾਕੀ ਤੇ ਉਹਦੇ ਹੀ ਹੱਥ ਏ ਰੱਬ ਦੇ।
ਸੌਣ ਮਹੀਨੇ ਫਿਰ ਬੰਦ ਹੋ ਜਾਣਾ ਕੰਮ।
ਹਾਂਜੀ।
ਇਸ ਵਾਰ ਹੈਗਾ ਵੀ ਥੋੜ੍ਹਾ ਲੇਟ ਆ। ਸੌਣ ਮਹੀਨਾ ਸਟਾਟ ਹੂੰ। ਅੱਗੇ ਹੋ ਜਾਂਦਾ ਸੀ ਜੁਲਾਈ ਦੇ ਸਟਾਰਟਿੰਗ ਚ ਨਾ, ਇਸ ਵਾਰ ਥੋੜ੍ਹਾ ਮਿਡ ਚ ਚਲੇ ਗਿਆ।
ਹਾਂਜੀ। ਹੋਰ?
ਹਾਂਜੀ। ਹੋਰ ਠੀਕ ਐ ਜੀ।
ਅੱਛਾ, ਤੁਹਾਡੇ ਬੱਚੇ ਘਰ ਹੀ ਕਿ ਟਿਊਸ਼ਨ ਵਗੈਰਾ ਗਏ ਆ? ਹੈਲੋ।
ਹਾਂਜੀ ਠੀਕ ਐ, ਤੁਹਾਡੇ ਤੇ ਨੀ ਇੱਧਰ ਲਾਈਟ ਦਾ ਇਸ਼ੂ ਹੁੰਦਾ ਜ਼ਿਆਦਾ।
ਹਾਂ ਲਾਈਟ ਬਹੁਤ ਕੱਲ ਪਰਸੋਂ ਤੇ ਬਹੁਤ ਜਾਂਦੀ ਪਈ ਸੀ ਲਾਈਟ। ਤੇ ਪਰਸੋਂ ਰਾਤੀ ਵੀ ਲਾਈ ਲਾਈਟ ਗਈ ਤੇ ਬਿਲਕੁਲ ਐ ਬਿਲਕੁਲ ਹਲਕਾ ਜਿਆ ਪੱਖਾ ਚੱਲਦਾ ਪਿਆ ਸੀ। ਲਾਈਟ ਪਿੱਛੋਂ ਹੀ ਮਤਲਬ ਉਹ ਸਿੰਗਲ ਫੇਸ ਹੋ ਗਈ ਸੀ ਤੇ ਤਦ ਕਰਕੇ।
ਸਾਡੇ ਆਪ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਲਾਈਟਸ ਦਾ ਹੂੰ। ਏ ਜ਼ਰਾ ਕ ਹਵਾ ਹਨੇਰੀ ਚਲਦੀ ਆ ਬਸ।
ਹਾਂ, ਨਹੀਂ ਵੈਸੇ ਵੀ ਲਾਈਟ ਬਹੁਤ ਜਾਂਦੀ ਪਾਈ ਸੀ। ਦੋ-ਤਿੰਨ ਦਿਨ ਹੋ ਗਏ ਹਾਂ।
ਮੇਰੇ, ਸਾਡੇ ਵੀ ਇੱਥੇ ਕਾਫੀ ਰੈਲੇਟਿਵਸ ਰਹਿੰਦੇ ਆ ਅੰਮ੍ਰਿਤਸਰ।
ਅੱਛਾ ਅੱਛਾ ਅੱਛਾ।
ਮੇਰੇ ਮਾਸੀ ਨੇ, ਮੇਰਾ ਓ ਰਹਿੰਦਾ ਭਾਣਜਾ ਵੀ ਜੋਬ
ਅੱਛਾ ਅੱਛਾ ਹਾਂਜੀ।
ਹਾਂਜੀ।
ਚਲੋ ਵਧੀਆ, ਚੱਕਰ ਲਉਂਦੇ ਹੁੰਦੇ ਓ ਜਲਦੀ ਕਿ ਨਹੀਂ?
ਹਾਂਜੀ?
ਜਲਦੀ ਚੱਕਰ ਲੱਗਦਾ ਅੰਮ੍ਰਿਤਸਰ ਮੈਂ ਕਿਆ ਨਹੀਂ?
ਨਹੀਂ ਇੰਨੀ ਜਲਦੀ ਨਹੀਂ, ਕਿਤੇ ਆ ਕੇਸਨਲੀ।
ਅੱਛਾ ਅੱਛਾ।
ਹਾਂਜੀ ਹਾਂਜੀ।
ਹਾਂਜੀ, ਹੋਰ ਸੁਣਾਓ?
ਹੋਰ ਸੁਣਾਓ ਹਰਪ੍ਰੀਤ ਜੀ?
ਹਾਂਜੀ ਹਾਂਜੀ ਵਧੀਆ।
ਬੱਚੇ ਲੱਗਦਾ ਸੁੱਤਾ ਹੋਇਆ ਬੇਟਾ?
ਨਹੀਂ-ਨਹੀਂ ਉਹ ਤੇੇ ਫ਼ੋਨ ਦੇਖਦਾ ਪਿਆ ਤਦ ਕਰਕੇ ਨੀ ਆਵਾਜ਼ ਨਹੀਂ ਹੈਗੀ। ਨਹੀਂ ਤੇ ਉਹ ਬਹਿੰਦਾ ਨੀ ਚੁਪ ਕਰਕੇ। ਹੁਣ ਵੀ ਤੰਗ ਕਰਦਾ ਪਿਆ ਵੈਸੇ ਮੰਮਾ ਆਓ ਮੈਂ ਕਿਹਾ ਤੂੰ ਬੈਠ ਦੋ ਮਿੰਟ ਬੈਠ ਮੈਨੂੰ ਗੱਲ ਕਰਨ ਦੇ। ਤੇਰਾ ਤਾਂ ਕੰਮ ਖਤਮ ਨੀ ਹੋਣਾ।
ਠੀਕ-ਠੀਕ ਹੈ ਜੀ। ਹਾਂ ਬੱਚੇ ਇੱਦਾਂ ਹੀ ਹੁੰਦੇ ਆ ਇਕੱਲੇ ਨੂੰ ਸ ਜ਼ਿਆਦਾ ਕਰਦੇ ਹੈ। ਸਾਡੇ ਵੀ ਇੱਥੇ ਫਰੰਟ ਤੇ ਹੈਗੇ ਆ ਮਾਂ ਪੁੱਤ।
ਅੱਛਾ।
ਬਹੁਤ ਤੰਗ ਕਰਦਾ ਉਹ ਵੀ ਹਾ ਰਾਤ ਦੇ ਇੱਕ-ਇੱਕ ਵਜੇ ਲੈ ਕੇ ਬਾਹਰ, ਘੁੰਮੂਗਾ ਮੈਨੂੰ ਬਾਹਰ ਘੁੰਮਣਾ,
ਹਾਂ ਉਹੀ ਨਾ ਸਾਈਕਲ ਲੈ ਕੇ ਕਹੇਗਾ ਪਾਪਾ ਬਾਹਰ ਚਲੋ ਬਾਹਰ ਚਲੋ। ਮੰਮਾ ਬਾਹਰ ਚਲੋ ਬਾਹਰ ਇਹਨੇ ਗੱਡੀਆਂ ਚੱਲਦੀਆਂ ਬਾਈਕ ਵਗੈਰਾ ਜਾਂ,
ਬਾਹਰ ਕਿੱਥੇ ਲੈ ਕੇ ਜਾਵੇ।
ਫੇਰ ਡਰ ਲੱਗਦਾ ਐ ਨਾ ਕੱਲੇ ਵੀ ਭੇਜਦੇ ਹਾਂ, ਹੋਰ-ਹੋਰ। ਇਹ ਤੇ ਕਹਿੰਦਾ ਸਾਰਾ ਦਿਨ ਹੀ ਮੈਨੂੰ ਬਾਹਰ ਰੱਖੋ ਮੈਂ ਅੰਦਰ ਬੈਠਾ। ਨਹੀ ਬੈਠ ਦਾ ਮੈਂ, ਇਹਦੇ ਏਦਾਂ ਨਾਲ ਸ਼ੋਪ। ਪ ਨਾ ਦਾਦੂ ਦੀ ਵੇ ਬਾਹਰ ਹੀ ਬਾਰ-ਬਾਰ ਬਾਹਰ-ਬਾਹਰ ਹੀ ਜਾਂਦਾ ਰਹਿੰਦਾ ਬਸ। ਠੀਕ ਹੈਗਾ ਮੈਂ ਬਾਹਰ ਹੀ ਜਾਣਾ ਮੈਂ ਬਾਹਰ ਈ ਮੰਜਾ ਡਾਹ ਦਿੰਨਿਆ ਉੱਥੇ ਹੀ ਬਹਿ ਜਾ ਤੂੰ।
ਠੀਕ ਹੈ, ਠੀਕ ਹੈ।
ਹੂੰ।
ਚਲੋ ਹਰਪ੍ਰੀਤ ਜੀ ਆਪਾਂ ਕਰਦੇ ਹਾਂ ਫਿਰ ਹਨਾ। ਚਲੋ ਠੀਕ ਹੈ ਜੀ ਓਕੇ।